ਹੈਲੋ। ਸੱਸਰੀ ਕਾਲ ਜੀ, ਸ਼ਸ਼ੀ ਕਾਲ।
ਕੀ ਹਾਲ ਚਾਲ ਤੁਹਾਡਾ?
ਬਸ ਜੀ ਵਧੀਆ ਜੀ। ਤੁਸੀਂ ਸੁਣਾਓ?
ਹਾਂਜੀ ਜੀ, ਮੈਂ ਵੀ ਵਧੀਆ ਬਹੁਤ ਵਧੀਆ, ਹੋਰ ਸੁਣਾਓ ਪਰਿਵਾਰ ਸਭ ਤੁਹਾਡਾ ਠੀਕ ਹੈ?
ਹਾਂਜੀ -ਹਾਂਜੀ ਸਾਰਾ ਪਰਿਵਾਰ ਠੀਕ ਹੈ ਜੀ ਸਾਦਾ। ਤੁਸੀਂ ਦੱਸੋ, ਪਰਿਵਾਰ ਚ ਸਾਰੇ ਬੱਚੇ ਤੁਹਾਡੇ ਮੰਮੀ ਪਾਪਾ ਸਭ ਠੀਕ ਨੇ?
ਹਾਂਜੀ, ਹਾਂਜੀ ਕਿਰਪਾ ਮਹਾਰਾਜ ਦੀ ਸਬ ਠੀਕ ਐ ਸਭ ਵਦੀਆ ਜੀ।
ਹੋਰ ਦੱਸੋ ਤੁਸੀ ਕੀ ਕਲ ਲੇ ਸ਼ੀ?
ਬਸ ਜੀ ਬੈਠੇ ਸੀ ਹੁਨੇ ਜਸ ਫਰੀ ਹੋਈ ਮੈਨੂੰ ਨਾ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਐ ਔਰ ਮੈ ਓ ਕਿਤਾਬਾਂ ਹੀ ਪੜ੍ਹ ਰਈ ਸੀ।
ਬਹੁਤ ਵਧੀਐ ਜੀ ਕਿਤਾਬਾਂ ਪਣਨੀਆਂ ਚਾਹੀਦੀਆਂ ਨੇ ਕਈ ਕਿਤਾਬ, ਕਈ ਲੋਕੀ ਇਤਿਹਾਸਿਕ ਕਿਤਾਬਾਂ ਪਰਦੇ ਨੇ ਆਪਨਾ ਗਿਆਨ ਵਦਾਂਦੇ ਨੇ। ਕਈ ਜਿਵੇਂ ਕੈ ਲਉ ਸ਼ਾਇਰੀ ਵਗੈਰਾ ਪਰਦੇ ਨੇ
ਹਾਂਜੀ, ਹਾਂਜੀ ਬਸ ਜੀ ਤੇ ਬਸ ਕਿਤਾਬਾਂ ਕੋਈ ਨਾ ਕੋਈ ਮੈਂ ਲੈ ਕੇ ਬੈਠੀ ਰੈਂਦੀ ਆ ਕੇ ਗਿਆਨ ਮਤਲਬ ਨੌਲੇਜ ਵੱਧਦੀ ਜਾਵੇ ਬੰਦੇ ਦੀ ਨਾ ਓਈ ਨਾ। ਵੇਲੇ ਬੈਠੇ ਵੀ ਇਨਸਾਨ ਕੁਛ ਨੌਲੇਜ ਨੀ ਗੇਨ ਕਰ ਪਾਂਦਾ। ਕੀ ਮਤਲਬ ਕਿਤਾਬਾਂ ਪੜ੍ਹਨ ਨਾਲ ਨੌਲੇਜ ਆਉਂਦੀ ਆ।
ਹਾਂਜੀ- ਹਾਂਜੀ ਏ ਤਾਂ ਹੈ ਤੁਸੀ ਬਿਲਕੁਲ ਠੀਕ ਕੈ ਰੇ ਓ ਜੀ ਠੀਕ ਕੈ ਹੁੰ, ਬਿਲਕੁਲ।
ਦੇਖੋ ਕਿਤਾਬਾਂ ਸਾਡੀ ਸਭ ਤੋਂ ਵਦੀਆ ਤੇ ਵਫ਼ਾਦਾਰ ਮਿੱਤਰ ਐ।
ਹਾਂਜੀ -ਹਾਂਜੀ ਏ ਤਾਂ ਹੈ ਈ ਐ ਹੈ ਈ ਮਿੱਤਰ ਤੇ ਹੈ ਈ ਐ ਸਾਦਾ ਓ ਤੇ। ਏ ਮੈ ਪੁੱਛਨਾ ਦੇਖੋ ਗਿਆਨ ਵੀਰ ਮੈਤੀ ਕਦਰਾਂ, ਕੀਮਤਾਂ ਸਹੀ ਜੀਵਨ ਜਾ ਸਿਖਾਉਂਦੀਆਂ ਨੇ। ਜਿੱਥੇ ਚੰਗੀਆਂ ਕਿਤਾਬਾਂ ਬੁੱਧੀ ਵਦਾਉਂਦੀਆ ਓਥੇ ਮਾੜੇ ਕਿਤਾਬਾਂ ਮਨੁੱਖ ਨੂੰ ਕਰਾਏ ਵੀ ਪਾ ਸਕਦੀਆਂ ਨੇ। ਹਾਂਜੀ -ਹਾਂਜੀ ਬਿਲਕੁਲ ਜੀ, ਬਿਲਕੁਲ ਜੀ ਦੇਖੋ ਹ ਚੀ ਦੇ ਦੋ ਪੈਲੂ ਹੋਂਦੇ ਨੇ ਇੱਕ ਪੈਲੂ ਚੰਗਾ ਵੀ ਹੁੰਦਾ ਔਰ ਇੱਕ ਮਾੜਾ ਵੀ ਹੁੰਦਾ ਐ ਤਾ ਦੇਖੋ ਜੀ ਚੰਗੀਆਂ ਕਿਤਾਬਾਂ ਚੰਗਾ ਗਿਆਨ ਦੇਂਦੀਆਂ ਨੇ ਤੇ ਮਾੜੀਆਂ ਕਿਤਾਬਾਂ ਕੋਰਾਏ ਪਾ ਦਿੰਦੀਆਂ ਨੇ।
ਬਿਲਕੁਲ ਜੀ, ਬਿਲਕੁਲ ਤੁਸੀ ਠੀਕ ਕੈ ਰਏ ਓ ਦੇਖੋ ਗਿਆਨ ਦਾ ਭੰਡਾਰ ਈ ਐ ਜ ਓ ਬੁੱਕਸ ਤੇ ਸਾਡੇ ਗਿਆਨ ਦਾ ਭੰਡਾ ਜਿੰਨਾ ਪੜ੍ਹ ਲੋ ਓਨਾ ਈ ਥੋੜਾ ਏ ਕਿਤਾਬਾਂ ਸਾਨੂੰ ਦੁਨੀਆ ਭਰ ਦੇ ਗਿਆਨ, ਵਿਗਿਆਨ, ਇਤਿਹਾਸ, ਸਭਿਆਚਾਰ ਸਬ ਕੁਝ ਸਿਖਾਂਦੀਆਂ ਨੇ।
ਹਾਂਜੀ -ਹਾਂਜੀ ਨਈ, ਬਿਲਕੁਲ -ਬਿਲਕੁਲ ਤੁਸੀ ਠੀਕ ਕੈ ਰੇ ਓ। ਏ ਤੇ ਗਿਆਨ ਦੇ ਭੰਦਾਰ ਹੈ ਈ ਨੇ ਦੇਖੋ ਹਰ ਚੀਜ਼ ਸਾਨੂੰ ਹਰ ਚੀਜ਼ ਦੀ ਨੌਲੇਜ ਸਾਨੂੰ ਬੁੱਕਸ ਤੋਂ ਮਿਲ ਜਾਂਦੀ ਐ ਹਨਾ।
ਦੇਖੋ ਜੀ ਵੱਧ ਤੋਂ ਵੱਧ ਪੜ੍ਹਨ ਆਲੇ ਵਿਅਕਤੀ ਦੀ ਜੇੜੀ ਬੋਲੀ ਚਾਲ ਦੀ ਭਾਸ਼ਾ ਮਜਬੂਤ ਹੋ ਜਾਂਦੀ ਐ। ਹਨਾ ਲਿਖਨਾ, ਬੋਲਣਾ ਓ ਇੱਕ ਕਲਾ ਓਨਾਂ ਅੰਦਰ ਆ ਜਾਂਦੀ ਐ। ਹਾਂਜੀ
ਹਾਂਜੀ ਏ ਤੇ ਹੈ ਦੇ ਖੋ, ਕਿਤਾਬਾਂ ਪਰਨ ਨਾਲ ਤੈਨਸਨ ਵੀ ਮੁੱਕ ਜ਼ਾਨੰਦੀ ਐ ਜਿਵੇਂ ਲੋਕ ਲੋਕਾਂ ਨੂੰ ਕਈ ਤਰ੍ਹਾਂ ਦੀ ਤੈਨਸਨਾ ਪਈਆਂ ਹੁੰਦੀਆ ਨੇ
ਬੁੱਕਸ ਪਰਨ ਨਾਲ ਤੈਨਸਨਾਂ ਖਤਮ ਹੋ ਜਾਂਦੀਆਂ ਨੇ ਖ਼ਤਮ ਨਈ ਕੈ ਸਕਦੇ ਚਲੋ ਇੱਕ ਤਰ੍ਹਾਂ ਨਾਲ ਬੰਦੇ ਦਾ ਥੋੜ੍ਹਾ ਜੇੜਾ ਸੋਚ ਬੱਚਣ ਦੀ ਸ਼ਕਤੀ ਜੇੜੀ ਐ ਜਿੱਧਰ ਓ ਜਿੱਥੇ ਓ ਹੋਰ ਤੈਸ਼ਨਾ ਪਈਆ ਹੁੰਦੀਆ ਓ ਬੁੱਕ ਪੜ ਕੇ ਥੋੜੀ ਤੈਸ਼ਨ ਲੱਥ ਜਾਂਦੀ ਐ।
ਬਿਲਕੁਲ-ਬਿਲਕੁਲ ਜੀ ਬੁੱਕਸ ਈ ਹੁੰਦੀਆਂ ਇਕ ਨਾ‌ ਮੁਕਤ ਹੁੰਦੀਆਂ ਨੇ ਦੇਖੋ ਮਨ ਨੂੰ ਸ਼ਾਤੀ ਦਿੰਦੀਆਂ ਨੇ ਦਮਾਗ ਨੂੰ ਤਰੋ ਤਾਜ਼ਾ ਕਰਦੀਆਂ ਨੇ ਸਾਰੀ ਚਿੰਤਾਵਾਂ ਦੂਰ ਕਰਦੀਆ ਨੇ, ਹੈ ਬਹੁਤ ਅੱਛੀ ਬੁੱਕਸ ਹੁੰਦੀਆ ਵੀ ਬਹੁਤ ਵਧੀਆ ਨੇ। ਕਿਤਾਬਾਂ ਪੜਨ ਨਾਲ ਸਾਡੀ ਸੋਚਣ ਸ਼ਕ ਦੀ ਸ਼ਕਤੀ ਜੇੜੀ ਵੱਧਦੀ ਜਾਂਦੀ ਐ, ਤੇ ਅਸੀ ਦੁਨੀਆਂ ਦੀ ਇੱਕ ਨਵੇਂ ਨਜ਼ਰੀਏ ਨਾਲ ਵੇਖਣ ਦੇ ਯੋਗ ਬਣਦੇ ਹਾਂ, ਠੀਕ ਆ ਨਾ। ਸਾਨੂੰ ਅ ਅਗਰ ਅਸੀਂ ਚੰਗੀਆਂ-ਚੰਗੀਆਂ ਕਿਤਾਬਾਂ ਪੜਾਂਗੇ ਤੇ ਓਦੇ ਵਿੱਚ ਅੱਛੀ ਸਾਨੂੰ ਨੌਲੇਜ ਮਿਲੇਗੀ, ਤੇ ਜੇ ਅਸੀਂ ਚੰਗੀਆਂ ਕਿਤਾਬਾਂ ਨ‌ਈ ਪੜਾਂਗੇ ਤੇ ਅਸੀਂ ਕੁਰਾਹ ਪਾ ਜਾਵਾਗੇ ਮਤਲਬ ਹੋਰ ਹੋਰ ਜਗਾ ਮਤਲਬ ਸਾਡਾ ਧਿਆਨ ਭਟਕ ਜਾਏਗਾ ਬਿਲਕੁਲ।
ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਓ ਜੀ ਕਤਾਬਾ ਤੇ ਆਪਾਂ ਪੜਨੀਆਂ ਹੀ ਜਾ ਚਾਈਦੀਆਂ ਹੈ, ਸਾਨੂੰ ਦੇਖੋ ਹਮਦਰਦੀ ਵੀ ਦੇਦੀਆ ਨੇ ਇੱਕ-ਦੂਜੇ ਨਾਲ ਕਿਵੇਂ ਅਸੀਂ ਗੱਲਬਾਤ ਕਰਨੀ ਐ ਕਿਸੇ, ਕਿਸੇ ਨਾਲ। ਕਿਸ ਨਾਲ ਵਿਹਾਰ ਕਰਨਾ, ਏ ਸਾਨੂੰ ਸਿਖਾਦੀਆਂ ਕਤਾਬਾ ਏਹ ਸਾਡੀ ਮਲਬ ਜ਼ਿੰਦਗੀ ਦਾ ਇੱਕ ਹਿੱਸਾ ਈ ਹੈਗਾ ਕਤਾਬ।
ਦੇਖੋ
ਅਸੀਂ ਜਦੋਂ ਜੰਮਦੇ ਆ ਤੇ ਉਸ ਤੋਂ ਬਾਦ ਸਕੂਲ ਸਾਡਾ ਪਹਿਲਾ ਹੁੰਦਾ ਐ ਵਾ ਜੇੜਾ ਕਦਮ ਸਿੱਖਦੇ ਆ ਕਦਮ ਆਪਣਾ ਸਕੂਲ ਦੇ, ਉੱਥੇ ਸਾਨੂੰ ਕਿੰਨਾ ਕੁਛ ਸਿਖਾਦੇ ਆ ਟੀਚਰਾਂ। ਔਰ ਬੁੱਕਸ ਸਾਨੂੰ ਮਲਬ ਸਾਨੂੰ ਨੌਲੇਜ ਦਿੰਦੀ ਐ।
ਆਪਾਂ ਨੂੰ ਗੇ
ਗਿਆਨ ਵਧਾਦੀ ਐ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਅਸੀਂ ਅ ਅੱਛਾ ਬੱਚਾ ਬਣ ਸਕਦੇ ਆ। ਬਿਲਕੁਲ ਜੀ ਬਿਲਕੁਲ ਓ ਤੇ ਹੈ ਈ ਐ ਜੀ, ਦੇਖੋ ਚੰਗੇ ਗੁਣ ਅਗਰ ਤੁਸੀਂ ਲੈਣੇ ਐ ਤੇ ਚੰਗੀਆਂ ਕਤਾਬਾ ਪੜੋ ਹਨਾ।
ਦੇਖੋ ਇਤਿਹਾਸਿਕ ਪੜੋ, ਧਾਰਮਿਕ ਪੜੋ, ਗ੍ਰੰਥ ਪੜੋ ਸਾਨੂੰ ਸਾਰੇ ਏ ਏ ਚੀਜ਼ਾਂ ਐਹ ਏ ਇਤਿਹਾਸਿਕ ਚੀਜ਼ਾਂ, ਧਾਰਮਿਕ ਚੀਜ਼ਾਂ ਸਾਨੂੰ ਅਹ ਅ ਗਿਆਨ ਦੇਦੀਆ। ਇਨਸਾਨ ਚੰਗਾ ਇਨਸਾਨ ਬਣਾਦੇ ਫ਼ਰਜ਼ ਨੂੰ ਸਮਝੋਦੀਆਂ ਸਾਡੇ, ਅੱਛੇ-ਅੱਛੇ ਮਲਬ ਕਰਮ ਕਰਨ ਨੂੰ ਦ ਦੱਸਦੀਆਂ ਨੇ ਕਿ
ਅੱਛਾ ਕਰਮ ਕਰੋ ਤੁਸੀਂ ਕੋਈ ਭੈੜਾ ਕਰਮ ਨਾ ਕਰੋ ਕਿਸੇ ਨੂੰ ਠੋਸ ਨਾ ਪਹੁੰਚਾਓਗੇ ਏ ਸਾਨੂੰ ਬੁੱਕਸ ਸਿਖਾਦੀਆਂ ਨੇ। ਆਮ ਬੰਦਾ ਸਾਨੂੰ ਜ਼ਿੰਦਗੀ ਚ ਨ‌ਈ ਸਿਖਾ ਸਕਦਾ ਜੋ ਸਾਨੂੰ ਬੁੱਕਸ ਸਿਖਾਦੀਆਂ ਨੇ। ਤੇ ਏ ਦੇਖੋ ਜੀ ਬੁੱਕਸ ਸਾਨੂੰ ਬਹੁਤ ਕੁਝ ਸਿਖਾਦੀਆਂ ਨੇ। ਬਿਲਕੁਲ ਜੀ ਬਿਲਕੁਲ ਬੁੱਕ ਤੇ ਸਾਨੂੰ ਬਹੁਤ ਕੁਝ ਸਿਖਾਦੀਆਂ ਨੇ। ਚੰਗੀਆਂ ਆਦਤਾਂ ਚੰਗੇ ਗੁਣ, ਚੰਗੀ ਕਿਸੇ ਨਾਲ ਬੋਲ-ਚਾਲ ਕਿਸ ਤਰ੍ਹਾਂ ਕਿਸੇ ਨਾਲ ਰਹਿਣਾ ਏ, ਕਿਸੇ ਨਾਲ ਕਿਸ ਨਾਲ ਬੋਲਣਾ ਚਾਲਣਾ ਐ, ਏ ਸਾਨੂੰ ਕਿਤਾਬਾਂ ਈ ਸਿਖਾਦੀਆਂ ਨੇ ਕਿਉਂਕਿ ਕਿ ਤਾਬ ਸਾਡਾ ਪਹਿਲਾ ਦੋਸਤ ਐ। ਜੇੜਾ ਸਾਨੂੰ ਸਿਖਾਦਾ ਐ ਦੇਖੋ ਅਸੀਂ ਸ਼ੁਰੂਆਤ ਹੀ ਦੇਖੋ ਜਦੋਂ ਸਕੂਲ ਚ ਜਾਨੇ ਆ। ਤੇ ਸਾਡੀ ਸ਼ੁਰੂਆਤ ਓ ਏ ਫੋਰ ਐਪ ਪਲ ਤੇ ਬੀ ਫੋਰ ਬੋਆਏ ਤੋਂ ਸ਼ੁਰੂ ਹੁੰਦੀ ਹਨਾ, ਤੇ ਦੇਖੋ ਸਾਡੀ ਜਦੋਂ ਅਸੀਂ ਏਨਾਂ ਨੂੰ ਪੜ੍ਹਦੇ ਆ ਸਾਨੂੰ ਪਤਾ ਚੱਲ ਜਾਂਦਾ ਏ ਏ ਕੀ ਹੁੰਦੈ। ਮਲਬ ਇੰਗਲਿਸ਼ ਦਾ ਮਲਬ ਪਹਿਲਾ ਵਰਡ ਈ ਏ ਐ ਜੋ ਸਾਨੂੰ ਸਕੂਲ ਤੋਂ ਸਿਖਾਇਆ ਜਾਂਦਾ ਐ, ਤੇ ਦੇਖੋ ਕਿੰਨਾ ਕੁ ਸਿ ਖਣ ਨੂੰ ਸਾਨੂੰ ਮਿਲਦਾ ਹੈ।
ਉਹ ਤੇ ਹੈ ਈ ਐ ਜੀ ਦੇਖੋ ਕਿਤਾਬਾਂ ਹੀ ਮਤਲਬ ਸਾਨੂੰ ਨ ਸਭ ਕੁਛ ਸਿਖਾਂਦੀ ਚੰਗਾ, ਕਿਤਾਬਾਂ ਦੇਖੋ ਅੱਛੀਆਂ ਕਿਤਾਬਾਂ ਪੜਾਂਗੇ ਤੇ ਅ ਅੱਛੇ ਗੁਣ ਸਾਡੇ ਅੰਦਰ ਜਾਣਗੇ, ਭੈੜੀਆਂ ਕਿਤਾਬਾਂ ਪੜਾਂਗੇ ਭੈੜੇ ਗੁਣ ਸਾਡੇ ਅੰਦਰ ਜਾਣਗੇ। ਜੇ ਅੱਛੀਆਂ ਕਿਤਾਬਾਂ ਪੜਾਂਗੇ ਤੇ ਸਾਡੀ ਟੈਨਸ਼ਨ ਖ਼ਤਮ ਹੋ ਜਾਏਗੀ ਬਿਲਕੁਲ, ਔਰ ਅਸ ਅਸੀਂ ਇਸ ਗਾਂ ਇਨਸਾਨ ਬਣ
ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸਈ ਬੋਲਦੇ ਪਏ ਈ ਏਦਾਂ ਹੀ ਹੁੰਦਾ ਵਾ। ਬਿਲਕੁਲ ਸਹੀ ਕਹਿ ਰਹੇ ਓ ਤੁਸੀਂ?
ਹਾਂਜੀ-ਹਾਂਜੀ ਉਹ ਤੇ ਹੈ ਈ ਐ ਦੇਖੋ। ਕੁਰਾਹੇ ਪੈਣ ਦਾ ਡਰ ਰਹਿੰਦਾ ਐ ਬੰਦੇ ਨੂੰ ਦੇਖੋ ਜੇ ਨੁਕਸਾਨ ਇਹ ਹੈ ਕਿ ਦੇਖੋ ਮਾੜੀਆਂ ਕਿਤਾਬਾਂ ਬਣ ਕੁਰਾਹੇ ਲੋਕੀ ਪੈ ਜਾਂਦੇ ਨੇ, ਭੈੜੇ ਰਾਹ ਚੱਲਣ ਲੱਗ ਪੈਂਦੇ ਨੇ। ਮਨ ਵਿੱਚ ਕਈ ਤਰ੍ਹਾਂ ਦੀ ਨਫ਼ਰਤਾਂ ਪੈਦਾ ਕਰ ਲੈਂਦੇ ਨੇ ਆਪਸ ਵਿੱਚ ਲੜਾਈ ਝਗੜੇ ਵਾਲੀਆਂ ਬੁੱਕਸ ਪੜ੍ਹਨਗੇ ਤੇ ਆਪਸ ਲੜਾਈ ਝਗੜੇ ਵਾਲੀਆਂ ਹੀ ਗੱਲਾਂ ਕਰਨਗੇ ਇੱਕ ਦੂਜੇ ਨਾਲ ਜਿਹਨਾਂ ਨਾਲ ਉਹਨਾਂ ਦੀ ਮਨ ਦੀ ਸ਼ਾਂਤੀ ਖ਼ਤਮ ਹੋ ਜਾਂਦੀ ਐ ਬਿਲਕੁਲ
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰੇ ਔ ਜੀ ਤੁਸੀਂ ਬਿਲਕੁਲ ਠੀਕ ਕਹਿ ਰੇ ਔ। ਕਈ ਵਾਰ ਐ ਹੁੰਦਾ ਵਾ ਕਿਤਾਬਾਂ ਅਗ ਅਗਰ ਅੱਛੀਆਂ ਕਿਤਾਬਾਂ ਨੀ ਪੜ੍ਹਦੇ ਨਾ ਅਸੀਂ ਸਾਡੇ ਅੰਦਰ ਅੰਦਰ ਟੈਂਸ਼ਨ ਆ ਜਾਂਦੀ ਐ। ਟੈਸਸ਼ਨ ਆ ਜਾਂਦੀ ਐ, ਟੈਸਸ਼ਨ ਇਹ ਕੀ ਅਸੀਂ ਇੱਕ ਦੂਜੇ ਨਾਲ ਮਾਰ ਪੀਟ ਕਰਨ ਲੱਗ ਪੈਂਦੇ ਆਂ। ਹਨਾ ਜੋ ਸਾਡੇ ਲਈ ਚੰਗਾ ਨੀ ਏ ਠੀਕ ਐ, ਅੱਛੀਆਂ ਕਿਤਾਬਾਂ ਪਰਾਂਗੇ ਤੇ ਅੱਛੇ ਗੁਣ ਸਾਡੇ ਅੰਦਰ ਆਣਗੇ ਭੈੜੇ ਕਿਤਾਬਾਂ ਨਾਲ ਸਾਡੇ ਅੰਦਰ ਭੈੜੇ ਗੁਣ ਆਣਗੇ ਸਾਡੇ ਲਈ ਸਾਰੇ ਦੁਸਮਣ ਬਣ ਜਾਣ ਅਸੀ ਅਗਰ ਅੱਛੇ-ਅੱਛੇ ਨੋਵਲ ਪੜਾਂਗੇ ਤੇ ਅੱਛੇ-ਅੱਛੇ ਗੱਲਾਂ ਸਾਡੇ ਅੰਦਰ ਜਾਣਗੀਆਂ ਭੈਰੇ ਭੈਰੇ ਕਿਤਾਬਾਂ ਪੜਾਂਗੇ ਤੇ ਭੈੜੀ ਭੈੜੀ ਚੀਜ਼ਾਂ ਸਾਡੇ ਅੰਦਰ ਆਣਗੀਆਂ।
ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ ਇਹ ਤੇ ਹੈ ਈ ਐ ਦੇਖੋ। ਜ਼ਿਆਦਾ ਦੇਖੋ ਅਹ ਕਈ ਵਾਰ ਪਤਾ ਕੀ ਹੁੰਦਾ ਵੈ, ਕਿਤਾਬਾਂ ਨਾਵਲ ਇਨਾਂ ਵਿੱਚ ਰੁਝ ਜਾਂਦੇ ਆ ਅਸੀਂ ਕਈ ਵਾਰੀ
ਅਸਲ ਕੰਮਾਂ ਚ ਧਿਆਨ, ਦੂਜੇ ਕੰਮਾਂ ਅਸੀਂ ਧਿਆਨ ਬਿਲਕੁੱਲ ਹਟਾ ਦੇਣਾ ਆ। ਡਾ ਨੁਕਸਾਨ ਕਿਤਾਬਾਂ ਉਦੋਂ ਪੜ੍ਹੋ ਤੁਸੀਂ ਜਦੋਂ ਤੁਹਾਨੂੰ ਪਤਾ ਐ ਕਿ ਹੁਣ ਅਸੀਂ ਥੋੜ੍ਹਾ ਕੰਮ ਕਰਕੇ ਫ੍ਰੀ ਹੋ ਚੁੱਕੇ ਆ ਤੇ ਮੈਨੂੰ ਅਸੀਂ ਕਿਤਾਬੀ ਇਹ ਨੀ ਕਿ ਸਾਰੇ ਕੰਮ
ਪਏ ਨੇ, ਔਰ ਅਸੀਂ ਕਿਤਾਬਾਂ ਪੜ੍ਹਨ ਬੈਠ ਗਏ ਆ ਉਹ ਫਾਇਦਾ ਕੋਈ ਨੁਕਸਾਨ ਐ ਸਾਡੇ ਸਰੀਰ ਲਈ ਬਿਲਕੁਲ ਈ ਨਾ ਦੇਖੋ ਘਰ ਵੀ ਅਸੀਂ ਕਿਤਾਬਾਂ ਪੜ੍ਹੀ ਜੇ ਉਹ ਸਾਡੇ ਲਈ ਬਿਲਕੁਲ ਅੱਛੀਆਂ ਗੱਲਾਂ ਨੀ,
ਉਹ ਤੇ ਹੈ ਈ ਐ ਬਿਲਕੁਲ ਜੀ ਬਿਲਕੁਲ। ਦੇਖੋ ਦੇਖੋ ਸਹੀ ਕਹਿ ਰੇ ਔ, ਤੁਸੀਂ ਨਾ ਵੇਖੋ ਹਮੇਸ਼ਾ ਦੇਖੋ। ਕਈ ਵਾਰੀ ਹੁੰਦਾ ਵਾ ਐ ਕਿ ਅਸੀਂ ਕਈ ਮਹਿੰਗੀਆਂ ਕਿਤਾਬਾਂ ਲੈ ਆਨੇ ਆ। ਖ਼ਰੀਦ ਕੇ ਲੈ ਆਨੇ ਆ ਬਸ ਇੱਕ ਕੋਨੇ ਚ ਰੱਖ ਦਿਨੇ ਆ। ਅਸੀਂ ਉਹਨੂੰ ਪੱਦੇ ਨੀ ਹੈਗੇ ਬਿਲਕੁਲ ਵੀ ਤੇ ਉਹ ਕੀ ਕਰਦੇ ਆ ਦੇਖੋ। ਸਹੀ ਵੇਸਟ ਕੀਤਾ ਨਾ ਅਸੀਂ, ਉਹ ਹਾਂਜੀ ਹਾਂਜੀ ਉਹ ਹੈ ਈ ਐ ਜੀ ਬਿਲਕੁਲ ਦੇਖੋ ਜੀ ਅਗਰ ਤੁਸੀਂ ਮਹਿੰਗੀਆਂ ਕਿਤਾਬਾਂ ਲੈ ਲਿਆ ਤੇ ਉਹਨੂੰ ਪੜ੍ਹੋ। ਉਹਨੂੰ ਬੋਝ ਨਾ ਬਣਾਓ ਇੱਕ ਸਾਈਡ ਤੇ ਨਾ ਪਿਆ ਰਹਿਣ ਦੋ, ਉਹਨੂੰ ਪੜ੍ਹੋ। ਜੇ ਤੁਸੀਂ ਪੈਸੇ ਖ਼ਰਚੇ ਨੇ ਤਾਂ ਤੁਸੀਂ ਉਹਨੂੰ ਪੜ੍ਹੋ। ਜੇ ਕੋਈ ਗਿਆਨ ਲੈਣ ਤੇ ਬਿਲਕੁਲ ਹਿੰਮਤ ਕੋਨੇ ਚ ਰ ਕੇ ਰੱਖਦੇ ਅਗਰ ਪੈਸਾ ਲਗਾਇਆ ਉਸ ਕਿਤਾਬ ਦੇ ਉਹਨੂੰ ਪੜ੍ਹੋ ਉਸ ਕਿਤਾਬ ਨੂੰ ਤੇ ਦੇਖੋ ਕਈ ਵਾਰੀ ਪਤਾ ਕਿ ਹੁੰਦਾ ਹੁੰਦਾ ਵਾ ਆ ਕਈ ਬੁੱਕਸ ਹੁੰਦੀਆਂ ਨੇ ਅੰਧ ਵਿਸ਼ਵਾਸਾਂ ਵਾਲੀਆਂ ਵੀ ਹੁੰਦੀਆਂ ਨੇ ਹਾਂਜੀ ਹਾਂਜੀ ਹਾਂਜੀ ਆਂਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਕੀ ਹੈ ਕਈ ਵਾਰੀ ਹੁੰਦਾ ਅੰਧ ਵਿਸ਼ਵਾਸੀ ਬੂਕਾ ਲੋਕੀ ਲੈ ਆਂਦੇ ਨੇ ਤੇ ਕਈ ਉਹ ਅੰਧਵਿਸ਼ਵਾਸ ਵਿੱਚ ਪੈ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਕੋਈ ਮਲਬ ਅਸੀਂ ਕੋਈ ਚੰਗਾ ਵੀ ਕੰਮ ਕਰਨ ਲੱਗਦੇ ਹਾਂ ਅਤੇ ਉਹਨਾਂ ਨੂੰ ਲੱਗਦਾ ਕੀ ਇਹ ਖਰਾਬ ਕੰਮ ਹੋ ਗਿਆ ਵਾ ਕਿਉਂਕਿ ਉਹਨਾਂ ਨੇ ਅੰਧ ਵਿਸਵਾਸੀ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਅੰ ਸਾਰਾ ਅੰਧ ਵਿਸਵਾਸ ਇਹਨਾਂ ਦੇ ਅੰਦਰ ਚਲਾ ਜਾਂਦਾ ਏ ਬਿਲਕੁਲ ਹੀ ਉਹ ਇਸ ਤਰ੍ਹਾਂ ਬਣ ਜਾਂਦੇ ਜਿਵੇਂ ਉਹਨਾਂ ਨੂੰ ਕੁਝ ਪੱਤਾ ਹੀ ਨਹੀਂ ਹੁੰਦਾ ਤੇ ਇਸ ਤਰ੍ਹਾਂ ਮਲਬ ਇਸ ਤਰ੍ਹਾਂ ਦੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀ
ਨਹੀਂ ਜੀ ਬਿਲਕੁਲ ਜੀ ਬਿਲਕੁਲ ਉਹ ਤਾਂ ਹੈ ਹੀ ਹੈ ਸਾਨੂੰ ਨਾ ਹਮੇਸ਼ਾ ਅੱਛੀ ਕਿਤਾਬ ਪੜ੍ਹੋ ਜਿਹਦੇ ਵਿੱਚ ਸਾਨੂੰ ਕੁਛ ਮਤ਼ਲਬ ਕੀਮਤੀ ਕੁਛ ਮਿਲੇ ਕੁਛ ਖਜ਼ਾਨਾ ਮਿਲੇ ਕੁ ਕੁਛ ਸੋਚਣ ਸਮਝਣ ਦੀ ਕੁਛ ਗੱਲ ਮਿਲੇ ਅੱਛੀਆਂ ਗੱਲਾਂ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਵ ਨਫ਼ਰਤ ਬਿਲਕੁਲ ਨਾ ਕਰੋ ਇੱਕ ਦੂਜੇ ਨਾਲ ਨਫ਼ਰਤ ਬਹੁਤ ਮਾੜੀ ਚੀਜ਼ ਏ ਮਲਬ ਕਿ ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਕਿ ਕਿਸੇ ਨਾਲ ਨਫ਼ਰਤ ਨਾ ਕਰੋ ਬਿਲਕੁਲ ਹਰ ਕਿਸੇ ਨੂੰ ਪਿਆਰ ਦੋ ਪਿਆਰ ਸਿਖਾਓ ਇੱਕ ਦੂਜਿਆਂ ਦੇ ਵਿੱਚ ਕਰਨਾ ਬਿਲਕੁਲ ਜੀ ਬਿਲਕੁਲ